ਹੈਲੋ
ਮੈਡਮ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
ਹਾਂਜੀ ਆਵਾਜ਼ ਆ ਰਹੀ ਤੁਹਾਨੂੰ ਮੇਰੇ ਕੋਈ ਨੈਟਵਰਕ ਇਸ਼ੂ ਤਾਂ ਨਹੀਂ ਲੱਗ ਰਿਹਾ
ਨਹੀਂ ਨਹੀਂ ਆ ਰਹੀ ਹੁਣ ਆ ਰਹੀ ਪਹਿਲਾਂ ਹੋ ਜਾਂਦਾ ਕਦੇ ਨਾ ਵਿੱਚ
ਹਾਂਜੀ ਹਾਂਜੀ ਕਈ ਵਾਰ ਮੈਡਮ ਅੱਜ ਕੱਲ ਜਿਵੇਂ ਬਾਰਿਸ਼ ਦਾ ਮੌਸਮ ਹੋਣ ਕਰਕੇ ਨਾ ਉਹ ਜਾਂਦਾ ਉੱਪਰ ਨੀਚੇ ਨਾ ਥੋੜ੍ਹਾ ਬਹੁਤਾ ਹਾਂਜੀ ਹੋਰ ਮੈਡਮ ਤੁਸੀਂ ਦੱਸੋ ਕਿਸ ਟੋਪਿਕ ਤੇ ਜਿਵੇਂ ਮੈਡਮ ਅਸੀਂ ਖਾਣੇ ਪੀਣੇ ਤੇ ਗੱਲ ਕਰ ਸਕਦੇ ਨਾ ਕਿ ਮਤਲਬ ਪੁਰਾਣੇ ਜਮਾਨੇ ਦਾ ਹੋਣ ਦੇ ਹਾਂਜੀ ਜੰਕ ਫੂਡ ਵੀ ਲੈ ਸਕਦੇ ਔਰ ਬਣਾਣ ਦੇ ਤਰੀਕੇ ਤੇ ਵੀ ਲੈ ਸਕਦੇ ਕਿ ਜਿਵੇਂ ਅੱਜ ਕੱਲ੍ਹ ਜਿਹੜਾ ਟਾਈਮ ਆ ਉਹ ਚੇਂਜ ਹੋ ਚੁੱਕਿਆ ਪੁਰਾਣੇ ਜਮਾਨੇ ਦੇ ਵਿੱਚ ਜਿਵੇਂ ਸਾਡੀਆਂ ਮਾਤਾ ਭੈਣਾਂ ਹੁੰਦੀਆਂ ਸੀ ਜਾਂ ਸਾਡੀ ਫੈਮਲੀ ਚ ਜੋ ਵੀ ਮਤਲਬ ਲੇਡੀਜ਼ ਸੀ ਉਹ ਬੈਠ ਕੇ ਖਾਣਾ ਬਣਾਂਦੀਆਂ ਸੀ ਸਾਰੇ ਕੰਮ ਮਤਲਬ ਬੈਠ ਕੇ ਕਿ ਆਪਣੇ ਸਰੀਰ ਦਾ ਜ਼ੋਰ ਸਰੀਰ ਦਾ ਜ਼ੋਰ ਲੱਗਦਾ ਸੀ ਬਟ ਹੁਣ ਦੇ ਮੁਕਾਬਲੇ ਸਰੀਰ ਦਾ ਜ਼ੋਰ ਕੋਈ ਨਹੀਂ ਮਤਲਬ ਚਲੋ ਖੜੇ ਹੋ ਵੀ ਅਸੀਂ ਕੰਮ ਕਰ ਰਹੇ ਤਾਂ ਮਤਲਬ ਥੋੜ੍ਹੀ ਬਹੁਤੀ ਐਨਰਜੀ ਲੱਗਦੀ ਸਰੀਰ ਦੀ ਬਟ ਇਨੀ ਜ਼ਿਆਦਾ ਨਹੀਂ ਲੱਗਦੀ
ਹਾਂ ਇਨੀ ਜਿਆਦਾ ਐਨਰਜੀ ਨੀ ਲੱਦੀ ਸਹੀ ਗੱਲ ਆ
ਜੀ ਜੀ
ਪਹਿਲਾਂ ਦੇਖੋ ਪੈਰਾਂ ਬਾਹਰ ਪੈਰ ਬ ਕੇ ਕੱਪੜੇ ਧੋ ਲੈਂਦੀਆਂ ਸੀ ਜਨਾਨੀਆਂ ਹੁਣ ਕਿੱਥੇ ਹੁਣ ਤਾਂ ਮਸ਼ੀਨ ਲਾਈ ਚੱਲਦੇ ਫਿਰਦੇ ਕੱਪੜੇ ਧੋਤੇ ਜਾਂਦੇ ਆ
ਜੀ ਜੀ ਜੀ ਸਹੀ ਗੱਲ ਹੈ ਮੈਡਮ ਕੱਪੜੇ ਧੋਣੋ ਛੱਡ ਕੇ ਤੁਸੀਂ ਕਿਚਨ ਦਾ ਕੋਈ ਵੀ ਕੰਮ ਲੈ ਲਓ ਖਾਣਾ ਬਣਾਉਣ ਵਾਲੀ ਮਸ਼ੀਨ ਮਸੀਨ ਆ ਗਈ ਹਨਾ ਪਿਛਲੇ ਜ਼ਮਾਨੇ ਦੇ ਵਿੱਚ ਜਿਹੜੀਆਂ ਔਰਤਾਂ ਸੀਗੀਆਂ ਉਹ ਬੈਠ ਕੇ ਜਿਵੇਂ ਉਹ ਲੋਹ ਹੁੰਦੀ ਸੀ ਹਨਾ ਵੱਡਾ ਸਾਰਾ ਚੁੱਲ੍ਹਾ ਹੁੰਦਾ ਸੀ ਪਿੰਡਾਂ ਦੇ ਵਿੱਚ ਉਸ ਤੇ ਉਹ ਬੈਠ ਕੇ ਬਣਾਂਦੇ ਪੈਰਾਂ ਭਾਰ ਬੈਠਣ ਨਾਲ ਜਿਹੜੀ ਹੈਗੀ ਆ ਸਾਡੇ ਮਤਲਬ ਸਰੀਰ ਦੀ ਪਾਚਨ ਪ੍ਰਕਿਰਿਆ ਜਿਹੜੀ ਉਹ ਵੀ ਤੰਦਰੁਸਤ ਰਹਿੰਦੀ ਖਾਦਾਂ ਪੀ
ਹਾਂਜੀ ਉਹ ਥੱਲੇ ਬਹਿ ਕੇ ਦੇਖੋ ਬਣਾਉਣਾ ਵੀ ਥੱਲੇ ਬਹਿ ਕੇ ਬਣਾਉਂਦੇ ਵੀ ਸੀ ਥੱਲੇ ਬਹਿ ਕੇ ਖਾਂਦੇ ਵੀ ਸੀ ਚੋਕੜੀ ਮਾਰ ਕੇ ਹੁਣ ਤਾਂ ਬਣਾਉਣਾ ਤਾਂ ਕੀ ਅੱਜ ਕੱਲ ਦਾ ਬੜੇ ਵੀ ਨਈ ਬੱਚੇ ਵੀ ਨੀ ਬਹਿ ਸਕਦੇ ਚੋਕੜੀ ਮਾਰ ਜੇ ਕਹੀ ਨਾ ਨੀਚੇ ਬੈਠੋ ਬੱਚਿਆਂ ਨੂੰ ਵੀ ਆ ਦਿੱ ਬੈਡਾਂ ਤੇ ਬੈਣਾ ਸੋਫਿਆਂ ਤੇ ਬਹਿਣਾ ਬੱਚੇ ਵੀ ਨੀ ਬਹਿ ਸਕਦੇ ਨੀਚੇ
ਡਾਇਨਿੰਗ ਟੇਬਲ ਹੋਗਾ ਮੈਡਮ ਇੱਕ ਡਾਇਨਿੰਗ ਟੇਬਲ ਨੇ ਵੀ ਇਸ ਚੀਜ਼ ਦੀ ਜਗ੍ਹਾ ਲੈ ਲਈ ਹੈਗੀ ਆ ਕੀ ਜਿਵੇਂ ਤੌਰ ਤਰੀਕੇ ਜੀਵਨ ਦੇ ਬਦਲ ਰਹੇ ਨੇ ਉਸ ਤਰ੍ਹਾਂ ਤਰ੍ਹਾਂ ਮਤਲਬ ਕੋਈ ਵੀ ਘਰੇਲੂ ਕੰਮ ਹੈ ਔਰਤ ਦਾ ਹੁਣ ਤਾਂ ਔਰ ਪੁਰਾਣੇ ਜ਼ਮਾਨੇ ਵਿੱਚ ਕਾਫੀ ਹੁਣ ਜਿਹੜੀਆਂ ਔਰਤਾ ਹੈ ਉਹ ਮਸ਼ੀ ਰੋਟੀ ਬਣਾਉਣ ਵਾਲੀ ਮਸ਼ੀਨ ਆ ਚੁੱਕੀ ਹੈ ਇਹ ਕੱਪੜੇ ਧੋਣ ਵਾਲੀ ਤਾਂ ਹੈ ਹੀ ਭਾਂਡੇ ਧੋਣ ਵਾਲੀ ਮਸ਼ੀਨ ਆ ਚੁੱਕੀ ਇੱਥੋਂ ਤੱਕ ਕਿ ਸਫ਼ਾਈ ਵਾਲਾ ਕਿਉਂ ਕਲੀਨਰ ਵਗੈਰਾ ਸਾਰਾ ਹੁੰਦਾ ਉਸ ਚ ਇੰਨਾ ਜ਼ੋਰ ਨੀ ਲੱਗਦਾ ਫਿਰ ਮਤਲਬ ਹੈ ਹੀ ਨੀ ਐ ਪੁਰਾਣੇ ਜ਼ਮਾਨੇ ਦੇ ਲੋਕ ਜਿਹੜੇ ਉਹ ਮਤਲਬ ਪਿਓਰ ਪਿਓਰ ਚੀਜ਼ਾਂ ਖਾਂਦੇ ਸੀ ਦੁੱਧ ਦਹੀਂ ਉਹਨਾਂ ਨੇ ਘਰਦਾ ਖਾਣਾ ਮੱਖਣ ਕੀ ਤੇ ਉਹ ਲੰਬੀਆਂ ਉਮਰਾਂ ਜੀਂਦੇ ਸੀ ਅੱਜ ਕੱਲ ਤੁਸੀਂ ਦੇਖੋਗੇ ਤੁਹਾਨੂੰ ਨਾ ਬਜ਼ੁਰਗ ਜਿਹੜੇ ਸਿਆਣੇ ਉਹ ਟਾਵੇ ਟਾਵੇ ਦੇਖਣ ਨੂੰ ਮਿਲੂਗਾ ਚਾਹੇ ਸ਼ਹਿਰ ਦੀ ਗੱਲ ਕਰੀਏ ਚਾਹੇ ਪਿੰਡਾਂ ਦੀ
ਹਾਂਜੀ ਤੂੰ ਵੀ ਖਾਣ ਪਾਣ ਇਸ ਤਰ੍ਹਾਂ ਦਾ ਹੋ ਗਿਆ ਤੁਹਾਨੂੰ ਪਤਾ ਮਤਲਬ ਪਹਿਲਾਂ ਤਾਂ ਦੇਖੋ ਪਿਓਰ ਸੀਗਾ ਹੁਣ ਕੁੱਛ ਹੀ ਨਹੀਂ ਹੈ ਅੱਜ ਕੱਲ੍ਹ ਤੁਹਾਨੂੰ ਸਾਰੀਆਂ ਚੀਜ਼ਾਂ ਮਿਲਾਵ ਮਿਲਦੀਆਂ ਪੀਆਂ ਸਬਜ਼ੀਆਂ ਦੇਖਲਓ ਸਾਰੇ ਸਬਜ਼ੀਆਂ ਕੋਈ ਤਾਜ਼ੀਆਂ ਥੋੜੀ ਆ ਮਤਲਬ ਕਿ ਅੱਜ ਛੋਟੀ ਜਿਹੀ ਕੀ ਹੈ ਟੀਕਾ ਲਾਇਆ ਸਵੇਰ ਤੱਕ ਵੱਡੀ ਹੋ ਗਈ ਉਹ ਵੇਚਤੀ ਉਹ ਬੱਚਿਆਂ ਨੇ ਖਾਧੀ ਬਿਮਾਰੀਆਂ ਹੀ ਹੋਈਆਂ
ਹਾਂਜੀ ਹੁਣ ਤੁਸੀਂ ਮੈਡਮ ਅਗਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਫਰੂਟਾਂ ਚ ਵੀ ਮਿਲਾਵਟ ਹੁਣ ਜਿਵੇਂ ਆਹ ਤਰਬੂਜ਼ ਦੀ ਖ਼ਬਰ ਆ ਰਹੀ ਸੀ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਖਰਬੂਜਾ ਵੀ ਬੋਲਦੇ ਹੈਗੇ ਹਨਾ ਹਦਵਾਣਾ ਬੋਲਦੇ ਸੋਰੀ ਹਦਵਾਣਾ ਹੁੰਦਾ ਨਾ ਉਹਦੀ ਨਿਊਜ਼ ਆ ਰਹੀ ਸੀਗੀ ਚੰਡੀਗੜ੍ਹ ਚ ਕਾਫ਼ੀ ਨਿਊਜ਼ ਆਈ ਤੁਸੀਂ ਇਹ ਸੋਚੋ ਕਿ ਉਹ ਮਤਲਬ ਅੰਦਰ ਜਿਵੇਂ ਉਹ ਮਤਲਬ ਬਣਿਆ ਕੁਦਰਤ ਤੇ ਉਹ ਮਤਲਬ ਅਸੀਂ ਜਿਨੂੰ ਤੋੜਿਆ ਉਸ ਚ ਅਸੀਂ ਕਿੱਦਾਂ ਮਿਲਾਵਟ ਕਰ ਰਹੇ ਹਾਂ ਪਰ ਇਹ ਸੋਚੋ ਵਾਲਾ ਸੀਗਾ ਇੱਕ ਜਿਵੇਂ ਪਹਿਲਾਂ ਸਭ ਤੋਂ ਮੈਡਮ ਆਈ ਸੀ ਖ਼ਬਰ ਬੋੰਬੇ ਦੀ ਕੁਛ ਕਾਮਈ ਵਾਲਾ ਇੱਕ ਮੁਸਲਿਮ ਫੈਮਿਲੀ ਸੀ ਉਹਨਾ ਨੇ ਖਾਇਆ ਹੈਗਾ ਆ ਤਰਬੂਜ ਠੀਕ ਹੈ ਤੇ ਕੁਛ ਕੁ ਘੰਟਿਆਂ ਬਾਅਦ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਮਤਲਬ ਜਿਹੜਾ ਤਰਬੂਜ ਸੀ ਉਸਦੀਆਂ ਬੜੀਆਂ ਨਿਊਜ਼ ਆਈਆਂ ਕਈ ਜਗ੍ਹਾ ਬ ਖਾਣ ਨਾਲ ਲੋਕਾਂ ਨੂੰ ਦਸਤ ਵਗੈਰਾ ਉਲਟੀਆਂ ਵਗੈਰਾ ਇੱਦਾਂ ਦੀਆਂ ਖ਼ਬਰਾਂ ਆ ਰਹੀਆਂ ਮਤਲਬ ਇਹ ਸੋਚਣ ਵਾਲਾ ਸਵਾਲ ਹੈ ਕਿ ਮਿਲਾਵਟ ਇੱਕ ਫਰੂਟ ਦੇ ਵਿੱਚ ਮਿਲਾਵਟ ਅਸੀਂ ਕਿੱਦਾਂ ਕਰ ਰਹੇ ਹਾਂ ਉਹਦਾ ਰੰਗ ਚੇਂਜ ਹੋ ਰਿਹਾ ਹੈ ਕਿਸੇ ਨੇ ਦੱਸਿਆ ਕਿ ਜਦੋਂ ਤੁਸੀਂ ਉਹਨੂੰ ਕੱਟਦੇ ਆ ਨਾ ਤਰਬੂਜ਼ ਨੂੰ ਅਗਰ ਤਾਂ ਪਾਣੀ ਪ ਪੂਰਾ ਲਾਲ ਹੋ ਜਾਂਦਾ ਤਾਂ ਉਹ ਖ਼ਰਾਬ ਹੋਏਗਾ ਮਤਲਬ ਉਸ ਚ ਮਿਲਾਵਟ ਹੋਏਗੀ ਅਗਰ ਉਹ ਥੋੜ੍ਹਾ ਘੱਟ ਲਾਲ ਹੋਏਗਾ ਪਾਣੀ ਘੱਟ ਲਾਲ ਹੋਗਾ ਤਾਂ ਉਹ ਨੈਚੁਰਲ ਹੋਏਗਾ। ਮਤਲਬ ਅਸੀਂ ਇਦਾ ਪਰਖ ਕਰ ਸਕਦੇ ਹਾਂ ਮੈਂ ਵੀ ਨਿਊਜ਼ ਪੇਪਰ ਚ ਪੜ੍ਹਿਆ ਮੇਰੀ ਵੀ ਕੋਈ ਆਪਣਾ ਇਹ ਕੀਤਾ ਉਹ ਨੀ ਹੈ ਸਰਚ ਕੀਤੀ ਹੋਈ।
ਹਾਂ ਹਾਂ ਦੇਖੋ ਨਿਊਜ਼ਪੇਪਰ ਤੇ ਦੇਖੋ ਆਉਦੀਆਂ ਵੀ ਹੈ।
ਹਾਂਜੀ ਹਾਂਜੀ।
ਹਾਂ ਉਸ ਤੇ ਦੇਖਿਆ ਹੋਣਾ ਤੁਸੀਂ ਮੈ ਉਹੀ ਕਹਿ ਰਹੀ ਸੀ ਦੇਖੋ ਕੌਣ ਮਿਲਾਵਟ ਕਰਦੇ ਜਿਹੜੇ ਮਿਲਾਵਟ ਖਾ ਰਹੇ ਲੋਕਾਂ ਦੀ ਸਿਹਤ ਵਿੱਚ ਨੁਕਸਾਨ ਹੀ ਹੈ। ਸਿਹਤਾਂ ਨਾਲ ਹੀ ਖੇਡਦੇ ਪਏ ਆ ਜਿਹੜੇ ਅੱਛਾ ਦੇਖੋ ਜਿਹੜੇ ਵੇਚਦੇ ਵੇਚਦੇ ਪਏ ਆ ਉਹ ਆਪਣਾ ਕੰਮ ਕਰਦੇ ਪਏ ਹੈ ਵੇਚ ਕੇ ਜਿਹੜੇ ਲੈ ਰਹੇ ਉਹ ਆਪਣਾ ਨੁਕਸਾਨ ਕਰਦੇ ਪਏ ਆ।
ਹਾਂਜੀ ਚਲੋ ਮੈਡਮ ਜਿਹੜੇ ਵੇਚ ਰਹੇ ਉਹਨਾਂ ਦਾ ਤਾਂ ਬੈਨੀਫਿਟ ਹੋ ਰਿਹਾ ਉਹ ਤਾਂ ਪੈਸਾ ਕਮਾ ਰਹੇ ਜਿਹੜਾ ਖਾ ਰਹੇ ਉਹਨਾਂ ਦਾ ਕੋਈ ਬੈਨੀਫਿਟ ਨਹੀਂ ਉਹ ਤਾਂ ਆਪਣੇ ਸਰੀਰ ਨੂੰ ਬਿਮਾਰੀਆਂ ਦੇ ਨਾਲ ਜਿਹੜਾ ਹੈਗਾ ਜੀ
ਹਨਾ ਪੈਸਾ ਵੀ ਬਰਬਾਦ ਕਰ ਰਿਹਾ ਨਾਲੇ ਬਿਮਾਰੀਆਂ ਵੀ ਘਰ ਲੈ ਕੇ ਆ ਰਹੇ ਹੈ।
ਹਾਂਜੀ।
ਕਹਿਣ ਨੂੰ ਫਰੂਟ ਲਿਆ ਰਹੇ ਫਲ ਲਿਆ ਰਹੇ ਕਿ ਚਲੋ ਤਾਕਤ ਆਏਗੀ ਸਰੀਰ ਵਿੱਚ ਤਾਕਤ ਆ ਕੀ ਆਣੀ
ਨਹੀਂ ਮੈਡਮ ਤਾਕਤ ਤਾਂ ਨਹੀਂ ਉਹ ਅੱਜ ਕੱਲ ਬੀ ਪੀ ਸ਼ੂਗਰ ਆਮ ਤੁਸੀਂ ਛੋਟੇ ਬੱਚੇ ਨੂੰ ਦੇਖ ਸਕਦੇ ਚਲੋ ਇੱਕ ਬੱਚਾ ਫੋਨ ਦੇਖ ਰਿਹਾ ਉਹਦੇ ਨਾਲ ਉਹਨੂੰ ਨਜ਼ਰ ਕਮਜ਼ੋਰ ਹੋਣ ਕਰਕੇ ਉਹਨੂੰ ਐਨਕ ਲੱਗੀ ਦੋ ਤਿੰਨ ਸਾਲ ਦਾ ਬੱਚਾ ਆਮ ਹੈ। ਬਾਕੀ ਖਾਣਾ ਪੀਣਾ ਹੋਣ ਦਾ ਤਾਂ ਪਿੱਛੇ ਜ਼ਮਾਨੇ ਦਾ ਚੇਂ ਅੱਜ ਕੱਲ੍ਹ ਫਾਸਟ ਪੀਜ਼ਾ ਬਰਗਰ ਇਹ ਸਾਰਾ ਕੁਛ ਬਿਮਾਰੀ ਘਰ ਜਿਵੇਂ ਮੋਮੋਜ਼ ਦੀ ਖ਼ਬਰ ਆਈ ਸੀ ਸਪਰਿੰਗ ਰੋਲ ਦਾ ਚਲੋ ਫਿਰ ਵੀ ਇਨਸਾਨ ਖਾ ਰਿਹਾ। ਪਰ ਜੋ ਮੋਮੋ ਉਹ ਸਭ ਤੋਂ ਗੰਦੀ ਗੰਦਾ ਖਾਣਾ ਹੈ ਉਹ ਸਭ ਤੋਂ ਹਾਂਜੀ।
ਨਹੀ ਹਾਂ ਮੂਮੋ ਨੂੰ ਬੋਤ ਗੰਦਾ ਦੱਸਿਆ ਪਰ ਤੁਸੀਂ ਦੇਖੋ ਦੱਸਦੇ ਵੀ ਹੈ ਲੋਕੀ ਅਵੇਅਰ ਵੀ ਕਰਦੇ ਜਾਗਰੂਕ ਕਰ ਰਹੇ ਸਾਰੇ ਉਹਨਾਂ ਨੂੰ ਕਿ ਨਹੀਂ ਖਾਣੇ ਪਰ ਤੁਸੀਂ ਸ਼ਾਮੀ ਦੇਖੋ ਨਾ ਮੋਮੋ ਦੀ ਦੁਕਾਨ ਤੇ ਜ਼ਿਆਦਾ ਪੀੜ।
ਜੀ ਜੀ। ਜੀ ਮੈਡਮ ਉਹ ਐਕਚੁਅਲ ਹੁੰਦਾ ਕੱਚਾ ਮੈਦਾ ਹੁਣ ਸਾਡੇ ਇੱਥੇ ਮੋਹਾਲੀ ਦੇ ਵਿੱਚ ਨਿਊਜ਼ ਆਈ ਆ ਪਿਛਲੇ ਕੁ ਸਾਲ ਦੀ ਏ ਉੱਥੇ ਉਹਨਾਂ ਨੇ ਮੈਡਮ ਨਕਲੀ ਪਕੜੇ ਹੈਗੇ ਆ ਬਹੁਤ ਜ਼ਿਆਦਾ ਮਤਲਬ ਮੋਮੋਜ਼ ਬਣਾ ਰਹੇ ਆ ਨਕਲੀ ਕਿ ਸਿਹਤ ਨਾਲ ਇੰਨਾ ਜ਼ਿਆਦਾ ਖਿਲਵਾੜ ਹੋ ਰਿਹਾ ਜੋ ਮਤਲਬ ਇਹ ਫੂਡ ਸਪਲਾਈ ਵਾਲੇ ਮੈਂਬਰ ਉਹ ਜਿਹੜੇ ਮਤਲਬ ਉੱਥੇ ਦੇ ਕੰਮ ਕਾਰ ਕਰਦੇ ਹੈਗੇ ਸਰਕਾਰੀ ਬੰਦੇ ਹੈਗੇ ਉਹਨਾਂ ਨੇ ਉੱਥੇ ਮਤਲਬ ਜਿਵੇਂ ਛਾਪਾ ਮਾਰਿਆ ਔਰ ਮੈਡਮ ਤੁਸੀਂ ਮੰਨੋਗੇ ਪਨੀਰ ਵੀ ਪਤਾ ਨੀ ਕਿੰਨੇ ਕਿੱਲੋ ਕਿੰਨੇ ਟਨ ਜਿਹੜਾ ਨਕਲੀ ਟਨ ਨਿਕਲਿਆ ਔਰ ਉਹ ਪੈਰਾਂ ਦੇ ਨਾਲ ਉਹਨੂੰ ਬਣਾ ਰਹੇ ਆ ਅਸੀਂ ਨਿਊਜ਼ ਪੇਪਰ ਚ ਵੀ ਦੇਖਿਆ ਔਰ ਸਾਡੇ ਮਤਲਬ ਟੀ ਵੀ ਚੈਨਲ ਅਤੇ ਨਿਊਜ਼ ਵੀ ਮਤਲਬ ਫੋਨ ਤੇ ਇੰਸਟਾਗ੍ਰਾਮ ਫੇਸਬੁੱਕ ਤੇ ਆਮ ਵੀਡੀਓ ਅਸੀਂ ਦੇਖਿਆ ਉਹ ਚੀਜ਼ਾਂ ਦੇਖਣ ਤੋਂ ਬਾਅਦ ਸਾਨੂੰ ਆਪਣੇ ਆਪ ਹੀ ਅੰਦਰ ਹੋ ਜਾਂਦਾ ਕਿ ਅਸੀਂ ਬਾਹਰਲਾ ਖਾਣਾ ਨਾ ਖਾ ਕੇ ਅਸੀਂ ਘਰ ਆਪਣੇ ਸਾਹਮਣੇ ਪਿਓਰਿਟੀ ਚ ਬਣਾ ਕੇ ਜਾ ਕੇ ਸਾਡੀ ਔਰ ਸਾਡੀ ਫੈਮਿਲੀ ਮੈਂਬਰ ਨੂੰ ਸਹੀ ਰਹਿਣ ਸਿਹਤ
ਹਾਂਜੀ ਦੇਖੋ ਤੁਸੀਂ ਤਾਂ ਇੱਕਦਮ ਠੀਕ ਕਿਹਾ। ਪਰ ਕਿੱਥੇ ਅੱਜ ਕੱਲ੍ਹ ਕੋਈ ਮੰਨਦਾ ਹੀ ਨਹੀਂ ਹੈ ਲੋਕਾਂ ਨੂੰ ਆਪਣੀ ਸਿਹਤਾਂ ਨਾਲ ਖੁਦ ਹੀ ਖਿਲਵਾੜ ਕਰਦੇ ਪਏ ਆ ਦੇਖੋ ਬਾਹਰੋਂ ਲਿਆਂਦੇ ਆ ਖਾਂਦੇ ਆ। ਕੋਈ ਤਾਂ ਖਾ ਵੀ ਆਉਂਦੇ ਆ ਘਰ ਵਾਸਤੇ ਲੈ ਵੀ ਆਉਂਦੇ ਆ ਚਲੋ ਘਰ ਬੱਚੇ ਵੀ ਖੁਸ਼ ਹੋਣ ਬੱਚੇ ਵੀ ਮੈਂ ਕਹਿੰਦੀ ਬਹੁਤ ਖੁਸ਼ ਹੁੰਦੇ ਆ ਜੇ ਘਰ ਤੁਸੀਂ ਸਬਜ਼ੀ ਰੋਟੀ ਬਣਾਓਗੇ ਬੱਚੇ ਬੱਚੇ ਉਸਨੂੰ ਨੀ ਖੁਸ਼ ਹੋਕੇ ਖਾਣਗੇ, ਤੁਸੀਂ ਇਹ ਫਾਸਟ-ਫੂਡ ਵਗੈਰਾ ਘਰ ਲਿਆਓ ਨਾ ਬੱਚੇ ਬੜੇ ਖੁਸ਼ ਹੋਣਗੇ ਕਿ ਬਹੁਤ, ਫਿਰ ਤਾਂ ਅਸੀਂ ਵੀ ਬ ਮਾਵਾਂ ਵੀ, ਮਾਂ-ਪਿਓ ਵੀ ਬੱਚੇ ਵਾਸਤੇ, ਬਹੁਤ ਸੋਹਣੇ ਹੋਣਗੇ।
ਮੈਡਮ ਇਹ ਟਰੈਂਡ ਬਣ ਇਹ ਟਰੈਂਡ ਚੱਲ ਚੁੱਕਿਆ ਮੈਡਮ ਤੁਸੀਂ, ਕਿ ਕੋਈ ਬਰਡੇ ਬੱਚੇ ਦਾ ਲਗਾ ਲਓ, ਬਰਡੇ ਟ ਦਾ ਲਗਾਲੋ, ਬੜੇ ਦਾ, ਬਜ਼ੁਰਗ ਦਾ ਕੋਈ ਮੈਰਿਜਨ, ਕੋਈ ਖੁਸ਼ੀ ਦਾ ਮੌਕਾ ਲਗਾਓ, ਤੁਸੀਂ ਬਾਹਰ ਜਾਂਦੇ ਹੋ, ਅਸੀਂ ਹੋਟਲ ਬੁੱਕ ਕਰਦੇ ਹਾਂ। ਫੰਕਸ਼ਨ ਕਰਦੇ ਸਾਨੂੰ ਨੀ ਪਤਾ ਉਹ ਖਾਣਾ ਉੱਥੇ ਕਿੱਦਾਂ ਬਣਾ ਰਹੇ ਹਨਾ। ਸਾਨੂੰ ਤਾਂ ਇੱਕ ਟੇਸਟ ਨਾ, ਉਹ ਸਾਨੂੰ ਬਾਅਦ'ਚ ਪਤਾ ਲੱਗਦਾ ਉਹਦਾ ਰਿਜਲਟ, ਵੀ ਹਾਂ ਅਸੀਂ ਇਹ ਚੀਜ਼ ਖਾਈ ਐ।
ਏ ਨੁਕਸਾਨ ਹੋਇਆ। ਹਾਂ ਇਹ ਨੁਕਸਾਨ ਹੋਇਆ, ਇਸ ਨਾਲ ਸਾਡੀਆਂ ਸਿਹਤ ਖਰਾਬ ਹੋਈਆ, ਬੱਚਿਆਂ ਨੂੰ ਕੀ ਹੋਇਆ। ਦੇਖੋ ਫਾਇਦਾ ਤਾਂ ਕੋਈ ਵੀ ਨਹੀ ਆ, ਉਹਨਾਂ ਨੇ ਉੱਥੇ ਰੱ ਫ੍ਰੀਜ਼ਰ ਵਿੱਚ ਰੱਖਤਾ, ਸਵੇਰੇ ਉਹੀ ਗਰਮ ਕਰਕੇ ਜਿਹੜੇ ਆਏ, ਉਹੀ ਦੇਤਾ ਤਾਜਾ ਕੇ ਕਰਕੇ ਹਨਾ ਹੁਣ ਅਸੀਂ ਵੀਨੇ ਵੀ ਖਾਲਿਆ, ਤੇ ਨੁਕਸਾਨ ਤਾਂ ਦੇਖੋ ਸਾਡਾ ਹੋਇਆ। ਪੈਸੇ ਵੀ ਲੱਗੇ ਨੁਕਸਾਨ ਵੀ ਸਾਡਾ ਹੋਇਆ।
ਹਾਂਜੀ, ਸਹੀ ਗੱਲ ਐ। ਉਹੀ ਏ ਨਾਂ ਨੂੰ ਤੁਸੀਂ ਜਿੱਦਾਂ ਕਿਆ, ਵੀ ਉਹਨਾਂ ਨੇ ਮਤਲਬ ਪਤਾ ਨੀ ਕਦੋਂ ਦਾ ਬਣਾਕੇ ਰੱਖਿਆ ਹੋਵੇ, ਸਾਨੂੰ ਵੀ ਨੀ ਪਤਾ। ਉਹ ਕਿਹੜਾ ਸਾਡੀਆਂ ਸ, ਅੱਖਾਂ ਸਾਹਮਣੇ ਪੈਣਾ। ਉਹਨਾਂ ਨੇ ਮੈਡਮ ਉਸ ਓ'ਚ ਮਟੀਰੀਅਲ ਇਹੋ ਜਹੇ ਪਾਣੇ ਕਿ, ਓ ਤੁਹਾਨੂੰ ਤਾਜ਼ਾ ਹੀ ਲੱਗੇਗਾ ਹਨਾ, ਮਤਲਬ ਤੁਹਾਨੂੰ ਉਹਦਾ ਟੇਸਟ ਏ, ਉਹ ਟੇਸਟ ਉਹ, ਮਤਲਬ ਅੱਛਾ ਟੇਸਟ ਆਏਗਾ। ਉਸ'ਚ ਤੁਹਾਨੂੰ ਇਹ ਨੀ ਲੱ ਲੱਗੇਗਾ ਕਿ, ਇਹ ਬੇਹਾ ਹੈ, ਜਾਂ ਉਹ ਕੁੱਛ ਕੁ ਟਾਈਮ ਪਹਿਲਾਂ ਦਾ ਬਣਿਆ ਹੋਇਆ। ਸੋ ਇਸੇ ਕਰਕੇ ਮੈਨੂੰ ਲੱਗਦਾ ਵੀ, ਮਤਲਬ ਚਲੋ, ਖਾਣੇ ਮਿਲਾਵਟ ਨਹੀਂ ਕਰਨੀ ਚਾਹੀਦੀ। ਸ਼ੌਂਕੀਆਂ ਤੌਰ ਤੇ, ਲੋਕ ਬਾਹਰ ਖਾਂਦੇ ਵੀ ਆ। ਇੱਕ ਆਊਟ, ਮਤਲਬ ਆਊਟਿੰਗ ਹੋ ਜਾਂਦੀ, ਬਟ ਅਗਰ ਅਸੀਂ ਪਿਓਰ ਖਾਈਏ ਘਰ ਦਾ ਤੋ, ਜ਼ਿਆਦਾ ਸਹੀ। ਕਿਉਂਕਿ ਕਿਸੇ ਵੀ ਇਨਸਾਨ ਤੇ ਵੀ, ਸਾਨੂੰ ਕੋਈ ਯਕੀਨ ਨੀ ਹੈ, ਉਹ ਉਸ'ਚ ਕਿਸ ਤਰੀਕੇ ਨਾਲ ਆਪਣੀ ਸਫ਼ਾਈ ਰੱਖ ਰਿਹਾ ਹੱਥਾਂ ਦੀ। ਜਾਂ ਸਰੀਰਕ ਤੌਰ ਤੇ ਸਾਫ਼ ਹੈ, ਕਿ ਨਹੀਂ, ਉਹ ਕਿੱਦਾਂ ਖਾਣਾ ਬਣਾ ਰਿਹਾ ਹਨਾ?
ਹਾਂ, ਇਹ ਤਾਂ ਸਾਨੂੰ ਨੀ ਪਤਾ, ਹੁਣ ਤੁਸੀਂ ਦੇਖੋ ਕਿਦੇ ਹੋ ਰੋਟੀ ਖਾਣ ਚਲੇ ਜੋ ਲੋਕਾਂ ਨੂੰ ਪਸੀਨਾ ਦੇਖੋ ਆਉਂਦਾ ਹੀਏ, ਹੁਣ ਲੋਕੀ ਖਾਂਦੇ ਵੀ ਨੇ ਪਸੀਨਾ ਤੇ ਹੱਥ ਮਾਰਦੇ ਆ, ਪਾਣੀ ਵਿੱਚ ਖਾਣੇ ਵਿੱਚ ਓ, ਕਿ ਇੰਨੇ ਸੁਆਦ ਨਾਲ ਲਾਕੇ ਖਾਂਦੇ ਆ।
ਜੀ, ਹਾਂ ਮੈਡਮ ਇਹ ਵੀ ਗੱਲ ਤੁਹਾਡੀ ਸਹੀ ਹੈ, ਹੁਣ ਜਿਵੇਂ ਅੱਜ-ਕੱਲ ਦੇਖੋ ਅਹ, ਹੁਣ ਕਿਚਨ ਦੇ ਵਿੱਚ ਏਸੀ ਤਾਂ ਲੱਗੇ ਨਹੀਂ ਹੋਏ ਹੈਗੇ, ਚਲੋ ਕਿਤੇ ਸਿਸਟਮ ਹੋਏਗਾ ਜਿਵੇਂ ਬੜੇ ਮਤਲਬ, ਉੱਥੇ ਹੋ ਵੀ ਸਕਦਾ ਹਨਾ। ਪਸੀਨਾ ਆ ਰਿਹਾ ਯਾ, ਚੋ ਰਿਹਾ ਆ, ਹੁਣ ਕੀ ਪਤਾ ਕੋਈ ਇਨਸਾਨ ਅਸੀਂ ਕੋਈ ਜਾਦਾ ਕੁਛ ਇਹੋ ਜਿਹਾ ਸੀਨ ਦੇਖਦਾ, ਤੇ ਫਿਰ ਮਨ ਨੂੰ ਵੈਸ ਨੀ ਮਨ ਕਰਦਾ ਬਾਹਰ ਖਾਣ ਨੂੰ, ਹਨਾ, ਨਹੀਂ ਕਰਦਾ।
ਹਾਂ, ਹੁਣ ਚਲੋ ਵੱਡੇ ਤਾਂ ਚਲੋ ਸਮਝਾ ਲੈਣਗੇ ਆਪਣੇ-ਆਪ ਨੂੰ, ਬੱਚੇ ਨਹੀਂ ਸਮਝਣਗੇ, ਬੱਚੇ ਜ ਸਾਡੀ ਸਟੇਜਾਂ ਆਣਗੇ ਨਾ, ਫਿਰ ਉਹਨਾ ਨੂੰ ਵੀ ਸਮਝ ਆਏਗੀ, ਹਾਂ, ਵੀ ਮਾਂ-ਪਿਓ ਸਾਡੇ ਠੀਕ ਕਹਿ ਰਹੇ ਸੀ, ਇਹ ਚੀਜ਼ ਠੀਕ ਨਹੀਂ ਆ।
ਜੀ। ਹਾਂਜੀ। ਉਹੀ ਆ, ਚਲੋ ਬੱ ਬੱਚਿਆਂ ਨੂੰ ਵੀ ਚਾਹੀਦਾ, ਜਿਵੇਂ ਅੱਜ-ਕੱਲ ਮੈਡਮ ਜਮੈਟੋ, ਸਵੀਗੀ ਬਲਿੰਕੀਟ ਹਾਂ, ਮੈਂ ਚਲੋ ਬਲਿੰਕੀਟ ਤਾਂ ਗ੍ਰੌਸਰੀ ਦਾ ਹੈਗਾ, ਇੱਕ ਐਪ। ਬਟ ਜਮੈਟੋ, ਬਲਿੰਕ ਜਿਹੜਾ ਹੈਗਾ ਹੈ ਜੈਕਟੋ ਹੋਗਿਆ, ਇਹ ਤਾਂ ਆਮ ਹੀ ਆ, ਹੁਣ। ਤੁਸੀਂ, ਤੁਹਾਡੇ ਡੋਰ ਤੇ ਹੀ ਤੁਹਾਡਾ ਸਾਰਾ ਖਾਣਾ ਤੁਹਾਨੂੰ ਮਿਲ ਰਿਹਾ ਪੈਕ ਹੋਕੇ, ਸਾਨੂੰ ਕੀ ਪਤਾ ਕਿਸ ਤਰੀਕੇ ਨਾਲ ਪੈਕ
ਖਾਣਾ ਵੀ ਮਿਲਜੇਗਾ, ਤੁਸੀਂ ਬਿ੍ਲਿੰਕੀਟ ਤੋਂ, ਕੁਛ ਵੀ ਔਰਡਰ ਕਰਲੋ। ਹਾਂ, ਐਸਾ ਉਹ ਤਾਂ ਦੇਖੋ, ਸਾਡੀ ਸਿਹਤਾਂ ਨਾਲ ਖਿਲਵਾੜ ਹੋ ਰਿਹਾ। ਸਾੰਨੂਂ ਦੱਸਣਾ ਚਾਹੀਦਾ ਸਾਰਿਆਂ ਨੂੰ ਨਾ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਚਲੋ ਸਾਰਿਆਂ ਨੂੰ ਤਾਂ ਕੀ ਦੱਸਾਂਗੇ ਅੱਜ ਕੋਈ ਕਿਸੇ ਦੀ ਸੁਣਦਾ ਵੀ ਨੀ ਹੈ
ਹਾਂਜੀ ਉਹੀ ਆ ਨਾ ਮਤਲਬ ਹਾਂਜੀ ਜੀ ਜੀ ਸਹੀ ਗੱਲ ਆ ਤੁਹਾਡੇ ਪੁਆਇੰਟ ਅੱਛੇ ਲੱਗੇ ਬਟ ਇਹੀ ਆ ਵੀ ਸਾਨੂੰ ਆਪ ਹੀ ਅਵੇਅਰ ਹੋਣਾ ਚਾਹੀਦਾ ਕਿਉਂਕਿ ਸਰਕਾਰ ਇਸ ਮਾਮਲੇ ਦਾ ਇੱਕ ਤਰ੍ਹਾਂ ਦਾ ਬਿਜਨਸ ਹੈ ਨਾ ਇਹਨੂੰ ਕੋਈ ਰੋਕ ਨਹੀਂੀ ਸਕਦਾ ਜੀ ਤਾਂ ਸਗੋਂ ਸਾਨੂੰ ਆਪ ਹੀ ਚਾਹੀਦਾ ਕਿ ਅਸੀਂ ਘਰ ਦੇ ਵਿੱਚ ਜਿਹੜਾ ਖਾਣਾ ਬਣਾ ਕੇ ਖਾ ਸਕਦੇ ਆ ਨਾ ਵਧੀਆ ਕੋਈ ਵੀ ਦਿਨ ਉਹਨੂੰ ਘਰ ਦੇ ਵਿੱਚ ਅਸੀਂ ਜਿਹੜਾ ਮਨਾ ਸਕਦੇ ਹਾਂ ਬੱਚੇ ਚਲੋ ਵੀ ਇਹੀ ਕੁੱਛ ਸਾਨੂੰ ਸਮਝਾਉਣਾ ਚਾਹੀਦਾ। ਬਾਕੀ ਚਲੋ, ਮੈਡਮ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ ਤੁਹਾਡੇ ਨਾਲ ਠੀਕ ਹੈ। ਹਾਂਜੀ ਤੇ ਚਲੋ ਜੀ, ਦਸ ਮਿੰਟ ਹੋ ਗਏ, ਧੰਨਵਾਦ ਜੀ ਬਹੁਤ ਬਹੁਤ।
ਔਕੇ ਜੀ।